ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ?
ਵਧੀਆ ਤੁਸੀ ਸੁਣਾਓ?
ਬਸ ਮੈਂ ਵੀ ਵਧੀਆ।
ਕੀ ਕਰਦਾ ਵੈਸੇ।
ਕੁਛ ਨੀ ਬਾਹਰ ਸੈਰ ਕਰਦੇ ਪਏ ਸੀ। ਹਾਂਜੀ, ਅੱਜ ਮੌਸਮ ਬਹੁਤ ਵਧੀਆ ਬਣਿਆ ਦਾ ਹਨਾ।
ਅੱਛਾ ਜੀ ਸਾਡੇ ਵੀ ਇਧਰ ਬਾਰਿਸ਼ ਆਈ ਸੀ ਸਵੇਰੇ ਪਰ ਹੁਣ ਤੇ ਠੀਕ ਐ ਮੌਸਮ
ਅੱਛਾ-ਅੱਛਾ, ਨਹੀਂ ਇੱਥੇ ਬਾਰਿਸ਼ ਵਗੈਰਾ ਤਾਂ ਨਹੀਂ ਹੋਈ। ਸਵੇਰ ਦੀ ਠੰਡੀ ਹਵਾ ਚੱਲਦੀ ਪਈ ਸੀ ਹੁਣ ਵੀ ਹਵਾ ਹੀ ਚੱਲਦੀ ਪਈ ਬੱਦਲ ਬਹੁਤ ਆ। ਖਬਾਰਿਸ਼ ਨੀ ਆਈ।
ਹਾਂਜੀ,
ਹੂੰ, ਬਸ ਵਧੀਆ ਖਾ ਲਈ ਰੋਟੀ।
ਹਾਂਜੀ, ਰੋਟੀ ਖਾ ਕੇ ਹਾਂਜੀ-ਹਾਂਜੀ, ਡਿਨਰ ਕਰਕੇ ਬਸ ਹੁਣ ਬੱਚੇ ਦੁੱਧ ਵਗੈਰਾ ਮੰਗਦੇ ਸੀ। ਉਹੀ ਭਰ ਹਾਂਜੀ। ਹੋਰ ਦੱਸੋ?
ਹੋਰ ਬਸ ਵਧੀਆ ਠੀਕ ਆ।
ਹੋਰ ਕਿਤੇ ਘੁੰਮਣ ਨੀ ਗਏ ਤੁਸੀਂ ਹਿਲ ਸਟੇਸ਼ਨ ਵਗੈਰਾ ਜਾਂ ਯਾਤਰਾ ਕੋਈ ਯਾਤਰਾ ਤੇ ਨੀ ਗਏ।
ਨਹੀ-ਨਹੀਂ, ਅੱਜ ਕਿਤੇ ਵੀ ਨਹੀਂ ਐਤਕੀ ਅਸੀਂ ਕਿਤੇ ਵੀ ਨੀ ਗਏ। ਗਰਮੀ ਬਹੁਤ ਸੀ ਤੇ ਨਿਕਲ ਈ ਨੀ ਪਾਏ ਘਰੋਂ।
ਹਾਂਜੀ, ਪਹਿਲਾਂ ਵੀ ਨੀ ਗਏ ਕਦੇ ਕਿਤੇ
ਨਹੀਂ, ਪਹਿਲੇ ਤਾਂ ਗਏ ਸੀ ਮਤਲਬ। ਜਦੋਂ ਨਵਾਂ ਨਵਾਂ ਮੈਰਿਜ ਹੋਈ ਉਦੋਂ ਮਨਾਲੀ ਗਏ ਸੀ।
ਅੱਛਾ-ਅੱਛਾ, ਕਿਵੇਂ ਦਾ ਰਿਹਾ ਤੁਹਾਡਾ ਟ੍ਰਿਪ ਮਨਾਲੀ ਦਾ
ਮਨਾਲੀ ਦਾ ਟ੍ਰਿਪ ਬਹੁਤ ਵਧੀਆ ਸੀ ਮਤਲਬ ਬਹੁਤ ਅੱਛਾ ਲੱਗਿਆ ਉੱਥੇ ਜਾ ਕੇ ਅਸੀਂ ਲਾਈਵ। ਸਨੋਫਾਲ ਵੀ ਦੇਖੀ। ਪਹਿਲੇ ਤਾਂ ਸਿਰਫ ਮਤਲਬ ਬਾਰਿਸ਼ ਵਗੈਰਾ ਹੀ ਸੀ ਉਝ ਮੌਸਮ ਠੀਕ ਸੀ। ਤੇ ਸਨੋ ਤਾਂ ਪਹਿਲਾ ਹੀ ਪਈ ਹੋਈ ਸੀ ਬਟ ਅਸੀਂ ਲਾਈਵ ਸਨੋਫੋਲ ਵੀ ਦੇ ਬੌਤ ਅੱਛੀ ਸੀ। ਹਾਂਜੀ, ਓਹ ਪਾਈ ਪੰਜ ਦਸ ਮਿੰਟ ਹੀ ਸੀ ਬਟ ਬੌਤ ਵਧੀਆ ਲੱਗਿਆ ਓਥੇ, ਔਰ ਅਸੀਂ ਔਰ ਹੋਰ ਜਿਪਲਾਈਨ ਵੀ ਅਸੀਂ ਕੀਤਾ। ਮਤਲਬ ਓਦੇ ਤੇ ਵੀ ਬੌਤ ਵਧੀਆ ਲੱਗਿਆ ਕਰਕੇ।
ਹਾਂਜੀ ਹਾਂ, ਹਾਂਜੀ ਉੱਥੇ ਮਨਾਲੀ ਚ ਤੇ ਵੈਸੇ ਕਾਫ਼ੀ ਜਗ੍ਹਾ ਹੈਗੀ ਐ ਮੋਲ ਰੋਡ ਹੈਗਾ ਘੁੰਮਣ ਲਈ ਬੜਾ ਵਧੀਆ ਲੱਗਦਾ ਓਥੇ ਵੀ।
ਹਾਂਜੀ-ਹਾਂਜੀ, ਮੋਲ ਰੋਡ ਤੇ ਓਥੇ ਰਾਤੀ ਜਾਓ ਨਾ ਓਥੇ ਮੋਲ ਰੋਡ ਤੇ ਬ ਓਥੇ ਬੜਾ ਅੱਛਾ ਲੱਗਦਾ ਜਾ ਕੇ। ਬਟ ਸਾਡੀ ਵਾਰੀ ਪਤਾ ਕੀ ਹੋਇਆ, ਅਸੀਂ ਜਿਸ ਦਿਨ ਗਏ ਸੀ ਸਿਰਫ ਅਸ ਓਸ ਦਿਨ ਹੀ ਥੋੜ੍ਹੀ ਬੌਤ ਮਤਲਬ ਥੋੜਾ ਬੌਤ ਘੁੰਮ ਪਾਏ। ਨੈਕਸਟ ਡੇਅ ਮੋਰਨਿੰਗ ਹੀ ਬਾਰਿਸ਼। ਸ਼ੂਰੂ ਹੋ ਗੀ ਔਥੇ ਲਾਈਨ ਸਲਾਈਡ ਏਨੀ ਜੈਦਾ ਬਾਰਿਸ਼। ਕਿ ਮਤਲਬ ਪਾਣੀ ਪਾਣੀ ਹੋ ਗਿਆ ਸਾਰੇ ਸਾਈਡ ਤੇ ਮਤਲਬ ਅਸੀਂ ਕਿਤੇ ਘੁੰਮ ਨੀ ਪਾਏ ਜ਼ਿਆਦਾ ਤੇ
ਪਹਾੜੀ ਪਾਸੇ ਤਾਂ ਲੈਂਡਸਲਾਈਡ ਹੋਈ ਜਾਂਦੀ
ਹਾਂਜੀ ਹਾਂਜੀ ਉਹ ਤੇ ਲਾਈਡ ਸਲਾਈਡਿੰਗ ਦਾ ਵੀ ਡਰ ਸੀ ਔਰ ਅਸੀਂ ਫਿਰ ਮਗਰ ਜਿੱਥੇ ਅਸੀਂ ਥੋੜੇ ਦਿਨ ਜ਼ਿਆਦਾ ਘੁੰਮਣਾ ਸੀ ਉੱਥੇ ਅਸੀਂ ਤੀਸਰੇ ਦਿਨ ਵਾਪਿਸ ਵਾਪਸੀ ਸੀ ਜਲਦੀ ਜਲਦੀ ਚ ਕਿਉਂਕਿ ਉਹਥੇ ਦੋ ਦਿਨ ਲਗਾਤਾਰ ਏਨੀ ਜੈਦਾ ਬਾਰਿਸ਼ ਹੋਈ ਕਿ ਓਹ ਰੁਕਦੀ ਵੀ ਨਹੀਂ ਪਈ ਸੀ, ਪਾਣੀ ਪਾਣੀ ਹੋ ਗਿਆ ਸਾਰੇ ਸਾਈਡ। ਫੇਰ ਜੈਦਾ ਇੰਜੋਏਮੈਂਟ ਨੀ ਹੋ ਪਾਈ।
ਫੇਰ ਤੁਸੀਂ ਗੁਰਦੁਆਰੇ ਨੀ ਗੇ। ਤੁਸੀਂ ਗੁਰਦੁਆਰੇ ਗਏ ਸੀ ਮੰਡੀ ਦੇ ਗੁਰਦੁਆਰੇ ਔਥੇ ਮੰਡੀ ਵੀ ਪੈਂਦੀ ਏਨਾ ਕੋਲ। ਸਭ ਤੋਂ ਪਹਿਲਾ ਤੇ ਫੇਰ ਉਸ ਤੋਂ ਬਾਦ ਮਨਾਲੀ ਆਂਦੈ।
ਨਹੀਂ ਮੰਡੀ ਗੁਰਦੁਆਰੇ ਨੀ ਗਏ ਅਸੀ ਡਰੈਕਟ ਮਨਾਲੀ ਹੀ ਗਏ ਸੀ।
ਅੱਛਾ ਅੱਛਾ ਅਸੀਂ ਜੇ ਗਏ ਤੇ ਅਸੀਂ ਮੰਡੀ ਗੁਰ ਗੁਰਦੁਆਰੇ ਰੁਕੇ ਅਮ ਇੱਕ ਦਿਨ ਸਟੇ ਕੀਤਾ ਸੀ ਓਥੇ ਤੇ ਗੁਰਦੁਆਰੇ ਬੌਤ ਵਧੀਆ ਬਣਿਆ ਦਾਏ ਗੁਰਦਆਰਾ ਓਥੇ ਦਾ ਮੰਡੀ ਦਾ।
ਅੱਛਾ ਨਹੀਂ ਅ ਮਤਲਬ ਜਦੋਂ ਅਸੀਂ ਅ ਤੇ ਮਨੀਕਰਨ ਸੈਬ ਗਏ ਸੀ ਨਾ ਔਦੋਂ ਅਸੀਂ ਮੰਡੀ ਦੇ ਗੁਰਦੁਆਰੇ ਗਏ ਸੀ। ਜਦੋਂ ਅਸੀਂ ਸਪੈਸ਼ ਹਾਂਜੀ ਅਸੀਂ ਮਨੀਕਰਨ ਸੈਬ ਵੀ ਗਏ ਆ ਨਾ।
ਮਨੀਕਰਨ ਸਾਹਿਬ ਦੇ ਕੋਲ ਪੈਲਾਂ ਮਨੀਕਰਨ ਸਾਹਿਬ ਤੋਂ ਪੈਲਾਂ ਕਸੋਲ ਆਉਂਦਾ ਏ ਔ ਵੀ ਬੜਾ ਵਧੀਆ ਮਤਲਬ ਕੀ ਸਟੇ ਕਰਨ ਲਈ ਨਾ ਬੜਾ ਵਧੀਆ ਹੈਗਾ ਔ, ਇੱਕ ਦੋ ਤਿੰਨ ਕਿਲੋਮੀਟਰ ਦਾ ਰਸਤਾ ਏ, ਮਨੀਕਰਨ ਸਾਹਿਬ ਤੋਂ ਪੈਲੇ ਆਉਂਦਾ ਵੇ। ਤੇ ਤੁਸੀਂ ਹਾਂਜੀ ਹਾਂਜੀ ਤੁਸੀਂ ਨੈਕਸਟ ਟੈਮ ਜਾਓਗੇ ਨਾ ਤੇ ਜਰੂਰ ਹੋ ਕੇ ਆਣਾ, ਔਥੇ ਬੜਾ ਵਧੀਆ ਮਤਲਬ ਕਿ ਬਹੁਤ ਵਧੀਆ ਬਾਰ ਜਿਵੇਂ ਹੁੰਦਾ ਨਾ ਬਾਰ ਦਾ ਮਾਹੌਲ ਏ ਔਥੇ ਕਸੋਲ।
ਛਾ ਅੱਛਾ ਕਸੋਲ ਠੀਕ ਹੈ, ਮਤਲਬ ਤੁਸੀਂ ਔਥੇ ਕੁਛ ਮਤਲਬ ਕੀਤਾ ਹੈਗਾ ਤੁਸੀਂ ਵੀ ਹੋ
ਹਾਂਜੀ, ਬੌਤ ਇੰਜੋਏ ਕੀਤਾ ਅਸੀ ਨਾ ਅ ਮੇਰੇ ਬੇਟਾ ਏ ਨਾ ਅਹ ਔਦੀ ਮੇ ਸਕੂਲ ਦੀ ਮੈਮ ਨਾਲ ਗਏ ਸੀ। ਤੇ ਕਾਫ਼ੀ ਅੱਛਾ ਕਾਫੀ ਕਾਫੀ ਅੱਛਾ ਟ੍ਰਿਪ ਸੀ ਸਾਡਾ ਓਹ।
ਅੱਛਾ।
ਔਨਾਂ ਨੂੰ ਕਿਉਕਿ ਓਹ ਪੈਲਾਂ ਵੀ ਯਾ ਕਿ ਹਾਂਜੀ। ਕਿਉਂਕਿ ਔ ਪੈਲਾਂ ਵੀ ਕੀਤੇ ਨਾ ਫੇ ਓਹ ਫੇਰ ਸਾਨੂੰ ਜਿੱਥੇ ਜਿੱਥੇ ਔ ਪੈਲਾਂ ਜਾ ਚੁੱਕੇ ਸੀ ਸਾਨੂੰ ਓਸ ਸਭ ਜਗ੍ਹਾ ਤੇ ਲੈ ਕੇ ਗਏ, ਅਹ ਸਾਨੂੰ ਬੜਾ ਵਧ
ਅੱਛਾ ਅੱਛਾ, ਠੀਕ ਹੈ। ਮਤਲਬ ਘੁੰਮਣ ਲਈ ਕਾਫੀ ਵਧ ਐ ਜਗਾ ਔਤੇ।
ਹਾਂਜੀ ਹਾਂਜੀ ਬਹੁਤ ਵਧੀਆ ਜਗ੍ਹਾ।
ਹਾਂਜੀ।
ਉੱਥੇ ਮਤਲਬ ਕਿ ਜਿਵੇਂ ਤੁਸੀਂ ਕਹਿ ਲਓ ਕਿ। ਜਿਵੇਂ ਕਿ ਬੱਚੇ ਉਹ ਨੀ ਹੁੰਦੇ ਅਹ ਅੱਜ ਕੱਲ ਦੇ ਕੁੜੀਆਂ ਮੁੰਡੇ ਦੇ ਨੇ। ਥੋੜੇ ਮਤਲਬ ਕਿ ਜਿਵੇਂ ਉਹ। ਡਰਿੰਕ ਵਗੈਰਾ ਕਰਦੇ ਨੇ ਉਹ ਉਹ ਨਾ ਉਹੋ ਜਿਹੀ ਜਗ੍ਹਾ ਹੈ ਉੱਥੇ।
ਅੱਛਾ ਅੱਛਾ ਉੱਥੇ ਆ ਠੀਕ ਆ।
ਵਗੈਰਾ ਬਣੇ ਦੇ ਨੇ ਬੜੇ ਔਰ ਬਹੁਤ ਸਾਰਾ ਬਹੁਤ ਵਧੀਆ ਮਤਲਬ ਜੂਲਰੀ ਵਗੈਰਾ। ਉੱਥੋਂ ਦੀ ਪੱਥਰ ਵਾਲੀ ਬੜੀ ਸ ਬਹੁਤ ਸਾਰੀ ਮਿਲਦੀ ਹੈ।
ਅੱਛਾ ਅੱਛਾ ਪੱਥਰ ਵਾਲੇ ਜੁਅਲਰੀ। ਉੱਥੇ, ਮਿਲਦੀ ਹੋਏਗੀ। ਫੇਰ ਤੇ, ਅੱਛਾ। ਅੱਛਾ- ਅੱਛਾ, ਠੀਕ ਹੈ। ਤੁਸੀਂ, ਇਸ ਵਾਰ ਫੇਰ, ਕਿੱਥੇ ਗਏ? ਤੁਸੀਂ ਨੀ, ਗਏ ਕਿਤੇ?
ਹਾਂਜੀ।
ਤੁਸੀਂ ਨੀ ਗਏ, ਫੇਰ ਇਸ ਵਾਰ ਕੀ
ਨਹੀਂ, ਅਸੀਂ ਏਸ ਵਾਰ, ਨੈਨੀਤਲ ਗਏ ਸੀ। ਨੈਨੀਤਾਲ, ਘੁੰਮ ਕੇ ਆਏ ਆ।
ਉੱਥੇ ਕੀ, ਕੀ ਆਏ ਸੀਂ ਮਤਲਬ ਕਿ। ਕੀ- ਕੀ, ਜਗਾ ਉੱਥੇ ਘੁੰਮਣ।
ਉੱਥੇ, ਝੀਲ ਏ। ਝੀਲ ਚ ਬੋਟਿੰਗ ਕਰਦੇ ਨੇ।
ਅੱਛਾ।
ਬ ਮਤਲਬ ਕੀ ਤੁਸੀਂ, ਤੁਹਾਡੀ ਮਰਜੀ ਏ, ਮਤਲਬ ਵਧੀਆ ਵਾਲੀ, ਬੋਟ ਵੀ ਹੈਗੀ ਹੈ। ਆਪਣੇ ਆਪ, ਚਲਾਉਣ ਵਾਲੀ ਵੀ ਹੈ। ਪੈਡਲ ਚਲਾਉਂਦੇ, ਆਪਣੇ ਆਪ ਮਾਰਦੇ ਨੇ। ਔਰ, ਚਪੂ ਵਾਲੀ, ਵੀ ਹੈਗੀ ਏ। ਤੁਸੀਂ, ਜਿਹੜੀ ਮਰਜ਼ੀ, ਲੈ ਸਕਦੇ ਹੋ। ਤੇ ਇੱਕ। ਉਚ, ਤਿੰਨ ਜਾਂ ਚਾਰ ਬੰਦੇ, ਵੇਟ ਦੇ ਅਕੋਰਡਿੰਗ, ਬਿਠਾਏ ਜਾਂਦੇ ਨੇ। ਤੇ ਤਾਂ ਸ਼ ਕਾਫ਼ੀ, ਬਹੁਤ ਲੰਬੀ, ਲੇਕ ਹੈਗੀ ਹੈ। ਤੇ, ਉਹ ਤੁਹਾਨੂੰ ਪੁਛ। ਕਿ ਤੁਸੀਂ, ਅੱਧੀ ਲੈਣੀ ਆ ਯਾ ਪੂਰੀ ਲੈਣੀ ਆ।
ਅੱਛਾ- ਅੱਛਾ, ਠੀਕ‌ ਹੈ ‌।
ਹਾਂਜੀ।
ਠੀਕ ਆ। ਮਤਲਬ ਵਧੀਆ, ਉੱਥੇ ਵੀ ਘੁੰਮਣ, ਜਾ ਜਾਣਾ ਚਾਹੀਦਾ ਸਾਨੂੰ ਵੀ।
ਹਾਂਜੀ- ਹਾਂਜੀ, ਉੱਥੇ ਮਤਲਬ, ਕਾਫ਼ੀ ਅਹ। ਝੀਲ ਏ। ਔਰ, ਬਾਜ਼ਾਰ ਵਗੈਰਾ, ਜਿਵੇਂ ਜੋ ਮੋਲ ਰੋਡ ਹੁੰਦੇ ਏ।
ਅੱਛਾ- ਅੱਛ, ਅੱਛਾ। ਮੋਲ ਰੋਡ ਹੈ। ਅੱਛਾ- ਅੱਛਾ।
ਹਾਂਜੀ। ਔਰ, ਤਿੱਬਤ, ਤਿੱਬਤ ਦੀ ਮ ਮਾਰਕੀਟ ਲੱਗਦੀ ਹੈ। ਤਿੱਬਤੀ ਲੋਕਾਂ, ਨੇ ਆ ਕੇ, ਉੱਥੇ ਲਗਾਈ ਦੀ‌ ਏ ਮਾਰਕੀਟ। ਔਰ ਨੈਟ ਕੋ- ਕਰੋਸ਼ੀਏ, ਵਾਲੇ ਹੁੰਦੇ ਨਾ, ਧਾਗੇ ਦੇ ਕਰੋਸ਼ੀਏ ਵਾਲੇ। ਉੱਥੋਂ, ਬਹੁਤ ਸਾਰੀਆਂ, ਚੀਜ਼ਾਂ ਮਿਲਦੀਆਂ ਨੇ।
ਅੱਛਾ- ਅੱਛਾ, ਠੀਕ ਆ।
ਠ
ਹੂੰ।
ਹੋਰ ਦੱਸੋ? ਬਾਕੀ ਉੱਥੇ ਅਹ। ਬ ਮੋਲ ਰੋਡ ਤੇ, ਬੜਾ ਮਜ਼ਾ ਆਉਂਦਾ। ਘੁੰਮਣ ਦਾ। ਉੱਥੋਂ ਦੀ, ਸਪੈਸ਼ਲ ਕੈਂਡਲ, ਹੈਗੀ ਏ। ਕੈਂਡਲ ਤੁਸੀਂ। ਵੱਖਰੀ- ਵੱਖਰੀ, ਸ਼ੇਪ ਦੀ। ਵੱਖਰੀ- ਵੱਖਰੀ, ਮਤਲਬ ਬਹੁਤ ਸੋਹਣੇ- ਸੋਹਣੇ। ਕੈਂਡਲ, ਮਿਲਦੀਆਂ ਨੇ ਉੱਥੇ। ਔਰ ਜ਼ਿਆਦਾ ਕੋਸਟਲੀ ਵੀ, ਨੀ ਹੈਗੀਆਂ। ਅ ਠੀਕ- ਠਾਕ, ਨੇ ਹਾਂਜ, ਹਾਂਜੀ- ਹਾਂਜੀ।
ਅੱਛਾ, ਠੀਕ ਹੈ। ਉਧਰ ਮਨਾਨੀ, ਮਨਾਲੀ ਵਾਲੀ ਸਾਈਡ ਵੀ, ਜਾਓ ਨਾ ਉੱਥੇ ਮਤਲਬ, ਮਾਲ ਰੋ ਜਿੱਦਰ ਤੁਸੀਂ ਉਹ। ਕਹਿ ਰਹੇ ਸੀ। ਉਹ ਮੰਡੀ ਗੁਰਦੁਆ- ਸਾਰੇ ਉ ਮਤਲਬ ਰਹਿੰਦੇ ਨੇ
ਅੱਛਾ ਜੀ ਅਸੀਂ ਹੀ ਉੱਧਰ ਵੈਸੇ ਉਥੇ ਏ ਨੈਨੀਤਾਲ ਤੇ ਵੈਸੇ, ਬਹਿੰਦੇ ਨੇ ਬਹੁਤ ਸਾਰੇ ਲੋਕ, ਤਿੱਬਤੀ।
ਅੱਛਾ, ਅੱਛਾ! ਅੱਛਾ। ਹਾਂ ਉੱਥੇ, ਮਤਲਬ ਉੱਥੇ ਵੀ ਤਿੱਬਤੀ, ਮਤਲਬ ਕਾਫ਼ੀ ਹੈ। ਮੰਡੀ ਦੇ ਕੋਲ ਉਹਨਾਂ ਦਾ। ਮੰਦਿਰ ਹੈ। ਔਰ, ਕਾਫੀ ਸੀਿੜੀਆਂ। ਚੜ ਕੇ, ਉੱਪਰ ਜਾਣਾ ਪੈਂਦਾ ਹੈ। ਮੰਦਿਰ ਵਾਸਤੇ, ਮਤਲਬ ਉ- ਉੱਥੇ ਵੀ, ਹਾਂਜੀ- ਹਾਂਜੀ, ਹੜੰਬਾ ਦਾ, ਮਤਲਬ ਅੱਸੀਂ ਵੀ ਗਏ ਸੀ। ਬੜਾ ਮਤਲਬ ਅੱਛਾ, ਲੱਗਿਆ ਉੱਥੇ ਜਾ ਕੇ। ਬਿਲਕੁਲ ਸ਼ਾਂ- ਤੀ ਕਹਿੰਦੇ ਨੇ ਰੱਖਣ ਵਾਸਤੇ। ਬਿਲਕੁਲ ਬੋਲਣਾ ਨੀ। ਉਹਨਾਂ।
ਹਾਂਜੀ ਖਰਗੋਸ਼ ਹੁੰਦੇ ਨੇ ਉਹਨਾਂ ਨਾਲ ਪਿਚਰ ਵਗੈਰਾ ਲੈ ਲੋ ਖਰਗੋਸ਼। ਉਥੇ ਦੇ ਮਨਾਲੀ ਦੇ ਖਰਗੋਸ਼ ਹੁੰਦੇ ਨੇ ਉਹਨਾਂ।
ਹਾਂਜੀ ਉਹਨਾਂ ਨਾਲ ਹਾਂ ਅਸੀਂ ਪਿਕਸ ਵਗੈਰਾ ਲਿਤੀਆਂ ਮਤਲਬ ਉਹਨਾਂ ਨੇ ਇਹ ਇੱਕ। ਇੱਕ ਵਾਰੀ ਪਿਕ ਕਲਿੱਕ ਕਰਨੀ ਹੈ ਉਹਦੇ ਚਾਰਜਿਸ ਵੱਖਰੇ ਨੇ। ਦੁਬਾਰਾ ਖਰਗੋਸ਼ ਨੂੰ ਇੱਕ ਕਲਿੱਕ ਕਰਨ ਵਾਸਤੇ ਫਿਰ ਚਾਰਜਿਸ ਨੇ।
ਹਾਂਜੀ ਹਾਂਜੀ ਇਹ ਤੇ ਹੈ ਹੋਰ ਦੱਸੋ
ਹਾਂਜੀ
ਹੋਰ ਤੁਸੀਂ ਗਏ ਕਿਵੇਂ ਗਏ ਸੀ ਬਾਏ ਟ੍ਰੇਨ ਬਾਏ ਬੱਸ ਕਿਵੇਂ ਗਏ ਸੀ
ਅੱਛੀ ਬਾਏ ਬੱਸ ਗਏ ਸੀ
ਹੈਲੋ
ਹੈਲੋ ਹਾਂਜੀ ਹਾਂਜੀ ਅਸੀਂ ਇਥੋਂ ਪਹਿਲਾਂ ਮਤਲਬ ਹਾਂਜੀ ਹਾਂਜੀ ਅਸੀਂ ਇੱਥੋਂ ਪਹਿਲਾਂ ਚੰਡੀਗੜ੍ਹ ਗਏ ਸੀ ਤੇ ਚੰਡੀਗੜ੍ਹ ਤੋਂ ਫਿਰ ਅਸੀਂ ਉੱਥੋਂ ਇਨਾ ਮਤਲਬ ਮੇਰੇ ਹਸਬੈਂਡ ਦੇ ਸਵਰ ਵਗੈਰਾ ਸੀ ਉਹਨਾਂ ਨੇ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਰਾਤ ਦੀ ਟ੍ਰੇਨ ਮਤਲਬ ਸਿੱਧੀ ਬੱਸ ਸੀ ਅਸੀਂ ਰਾਤੀ ਬੈਠੇ ਤੇ ਸਵੇਰੇ ਅਸੀਂ ਸੱਤ ਅੱਠ ਵਜੇ ਮਨਾਲੀ ਪਹੁੰਚ ਗਏ ਸੀ
ਅੱਛਾ ਜੀ ਤੇ ਫਿਰ ਉਹਨੇ ਟ੍ਰਿਪ ਫੋਨਾਂ ਵੱਲ ਵੇ
ਹਾਂ ਨਹੀਂ ਨਹੀਂ ਟ੍ਰਿਪ ਮ ਹਾਂਜੀ ਟ੍ਰਿਪ ਉਹਨਾਂ ਨੇ ਸਾਨੂੰ
ਹੈਲੋ ਹੈਲੋ
ਤੇ ਉਹ ਅਸੀਂ ਆਪਣਾ ਥੋੜਾ ਬਹੁਤ ਘੁੰਮੇ ਫਿਰ ਸੀ ਉਹ ਸਿਰਫ ਸਾਡੇ ਚਾਰਜਿਸ ਸੀ
ਅੱਛਾ ਅੱਛਾ ਤੁਹਾਡੀ ਤੁਹਾਡੀ ਨਾ ਵਿੱਚ ਵਿਚ ਆਵਾਜ਼ ਘੱਟ ਰਹੀ ਸੀ
ਹਾਂਜੀ ਹਾਂਜੀ ਮੈਨੂੰ ਵੀ ਮਤਲਬ ਤੁਹਾਡੀ ਵੀ ਕੱਟ ਕੇਈ ਆ ਰਹੀ ਹੈ ਸ਼ਾਇਦ ਨੈਟਵਰਕ ਪ੍ਰੋਬਲਮ ਹੈ
ਹਾਂਜੀ ਹਾਂਜੀ ਹੋ ਸਕਦਾ ਸਰਵਰ ਡਾਊਨ ਹੋ ਜਾਂਦਾ
ਹਾਂਜੀ ਮੌਸਮ ਵੀ ਹੈ ਨਾ ਥੋੜਾ ਇੰਝ ਹਵਾ ਵਗੈਰਾ ਚੱਲਦੀ ਹੈ ਤੇ ਪਤਾ ਨੀ ਲੱਗਦਾ ਮੈਂ ਬਾਹਰ ਵੀ ਘੁੰਮਦੀ ਪਈ ਹਨਾ
ਅੱਛਾ ਜੀ
ਹਾਂਜੀ ਬੜਾ ਮਤਲਬ ਅੱਛਾ ਮੌਸਮ ਹੈ ਨਾ ਨਹੀਂ ਬਾਰਿਸ਼ ਨਹੀਂ ਆ ਰਹੀ
ਅੱਛਾ ਜੀ
ਹਾਂਜੀ ਹਾਂਜੀ ਹੂ ਚਲੋ ਠੀਕ ਕ ਕਿਹਾ ਫਿਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ
ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸ਼੍ਰੀ ਬਸ ਇਸ ਤੋਂ ਬਾਅਦ ਹੱਥ ਨੀ ਲਾਉਣਾ ਹੁੰਦਾ ਤੇ ਆਪਣੇ ਆਪ ਕੱਟ ਹੁੰਦੇ ਜ ਅਸੀਂ ਐਂਡ ਕੋਲ ਜਾਂ ਕੁਛ ਕੁ ਸਾਡੀ ਕੋਲ ਕੱਟੀ ਜਾਂਦੀ